ਅ
ਹੈਲੋ
ਹਾਂਜੀ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਸੁਣਾ ਵਧੀਆ
ਵਧੀਆ ਹੋਰ ਤੁਸੀਂ ਠੀਕ
ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ ਠੀਕ ਹੋ ਬੱਚੇ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ
ਹਾਂਜੀ ਮੈਂ ਬਹਿਬ ਤੋਂ ਅੱਗੇ ਪੁੱਛ ਰਹੀ ਸੀ ਕਿ ਹੁਣ ਗਰਮੀਆਂ ਦੀ ਛੁੱਟੀਆਂ ਪਈਆਂ ਨੇ ਬੱਚਿਆਂ ਸਕੂਲ ਦੀਆਂ ਕੁਛ ਹੈਵੇ ਕੋਈ ਬੱਚੇ ਨੂੰ ਸਿਖਾਉਣ ਵਾਸਤੇ
ਹਾਂਜੀ, ਤੁਸੀਂ ਆਪਣੇ ਬੱਚੇ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਸਵੀਮਿੰਗ ਕਰਵਾ ਸਕਦੇ ਹੋ ਜਿਵੇਂ ਕੋਈ ਅੱਛੇ ਤੋਂ ਅੱਛਾ ਕੋਚਿੰਗ ਸੈਂਟਰ ਹੋ ਜਿਹਦੇ ਵਿੱਚ ਬੱਚਿਆਂ ਦੀ ਸਕਿੱਲ ਅੱਛੀ ਹੋ ਸਕੇ
ਅੱਛਾ ਬਸ ਮੈਂ ਹਾਂ ਉਹੀ ਪੁੱਛ ਰਹੀ ਸੀ ਸਾਡੇ ਬੱਚੇ ਦੇ ਬਾਹਦ ਤੋਪੇ ਚ ਖੇਡਦੇ ਰਹਿੰਦੇ ਨੇ ਸੈਕ ਚ ਮੈਂ ਕਿਹਾ ਕੁੱਝ ਕਰਾਦੀ ਆ ਉਹਨਾਂ ਨੂੰ ਸਵਮਿੰਗ ਦਾ ਕਰਾ ਦੀਏ ਸਕਿਲ ਕੋਰਸ ਆਵੇ ਮੈਂ ਆਈ ਪੁੱਛ ਰਹੀ ਸੀ ਤੁਹਾਡੇ ਕੋਈ ਤੁਹਾਡੇ ਕੋਈ ਅੱਜ ਤੁਹਾਡੇ ਨਜ਼ਰ ਹੈ, ਵੀ ਚੀਜ਼ਾਂ
ਜੀ ਜੀ ਹਾਂਜੀ ਮੇਰੀ ਨਜ਼ਰ ਚ ਹਾਂਜੀ
ਤੁਸੀਂ ਕਿੱਧਰ ਨੂੰ ਗੱਲ ਕਰ ਰਹੇ ਹੋ
ਕਿੱਧਰੋਂ ਨਹੀਂ ਬੋਲਣਾ ਤੁਸੀਂ ਆਪਣੇ ਬੱਚੇ ਨੂੰ ਵਿਧ ਜੀ ਤੁਸੀਂ ਆਪਣੇ ਬੱਚੇ ਦਾ ਇੱਕ ਟਾਈਮ ਰੂਟੀਨ ਬਣਾ ਸਕਦੇ ਹੋ, ਜਿਦੇ ਨਾਲ ਓਨੂੰ ਅੱਛੀ ਕਲਾਸਿਸ ਰ ਅੱਛੀ ਗੇਮਸ ਵਗੈਰਾ ਯੋਗਾ ਕਲਾਸ ਕਰਾਟੇ ਕਲਾਸ ਕਾਫੀ ਐਕਟੀਵਿਟੀਆਂ ਨੇ ਜੋ ਤੁਸੀਂ ਆਪਣੇ ਬੱਚਿਆਂ ਨੂੰ ਛੁੱ ਛੁੱਟੀਆਂ ਵਿੱਚ ਕਰਵਾ ਸਕਦੇ ਹੋ
ਹਾਂ, ਬਸ ਉਹੀ ਮੈਂ ਸੋਚ ਰਹੀ ਸੀ ਨਾ ਸਾਡੇ ਬੱਚੇ ਟੋਪੀ ਚ ਖੇਡਦੇ ਰਹਿੰਦੇ ਨੇ ਕਦੀ ਬਾਹਰ ਜਾਂਦੇ ਨੇ ਫਿਰ ਵੈਸੇ ਟੀ ਵੀ ਬੜਾ ਵੇਖਦੇ ਨੇ ਟੀ ਵੀ ਹੋ ਗਿਆ ਫੋਨ ਹੋ ਗਿਆ ਬਹੁਤ ਜ਼ਿਆਦਾ ਵੇਖਦੇ ਨੇ ਤਾਂ
ਜੀ ਜੀ ਤੁਸੀਂ ਆਪਣੇ ਬੱਚਿਆਂ ਨੂੰ ਓਨਲਾਈਨ ਵੀ ਹਾਂਜੀ ਹਾਂਜੀ ਜੀ ਜੀ
ਹਾਂ ਓਨਲਾਈਨ ਕਲਾਸਾਂ ਤੇ ਫੇ ਫੋਨ ਤਾਂ ਇਹਨਾਂ ਨੂੰ ਫਿਰ ਵੇਖਣਾ ਹੀ ਹੈ ਨਾ ਜੋ ਔਨਲਾਈਨ
ਜੀ ਜੀ ਜੀ ਜੀ ਜੀ
ਉ ਓਹੀ ਤੇ ਕਹਿ ਰਹੇ ਸੀ ਚੱਲ ਮੈਂ ਕਿਹਾ ਚੱਲ ਤੁਸੀਂ ਇੰਜ ਕਰ ਇੰਜ ਕਰਨੇ ਨਾ ਬੱਚਿਆਂ ਨੂੰ ਇਕੱਠਾ ਕਰਕੇ ਨਾ ਕਿੱਥੇ ਪਾ ਦਿੰਦੇ ਆ
ਹਾਂਜੀ।
ਤੇ ਹੋਰ ਤੁਹਾਡੇ ਬੱਚੇ ਤੁਹਾਡੇ
ਸਾਡੇ ਬੱਚੇ ਵੀ ਬਹੁਤ ਸ਼ਰਾਰਤੀ ਹੈਗੇ ਨੇ ਜੋ ਸਵੇਰੇ ਉੱਠਦੇ ਨਾਲ ਹੀ ਟੀਵ ਫੋਨ ਦੇਖਦੇ ਹੈਗੇ ਨੇ ਜਿਹਦੇ ਨਾਲ ਸਾਨੂੰ ਬਹੁਤ ਦਿੱਕਤ ਹੁੰਦੀ ਹੈ, ਆਪਣੇ ਬੱਚੇ ਦੀ ਆਈਜ਼ ਵੀਕ ਨਾ ਹੋ ਜਾਏ।
ਅੱਛਾ।
ਹੈਲਥ ਖਰਾਬ ਨਾ ਹੋ ਜਾਏ ਇਸ ਲਈ ਆਪਣੇ ਬੱਚੇ ਦਾ ਡੇਲੀ ਰੂਟੀਨ ਸੋਚਿਆ ਦਾ ਹੁਣ ਫਸਟ ਜੂਨ ਤੋਂ ਸਟਾਰਟ ਕਰਾਂਗੇ।
ਅੱਛਾ ਬੱਚੇ ਕਹਿਣਾ ਵੀ ਤੇ ਨਈ ਮੰਨਦੇ ਆ
ਹਾਂਜੀ।
ਹੁਣ ਮੇਰਾ ਬੇਟਾ ਵੇ ਹੁਣ ਧੁੱਪ ਵਿਚ ਖੇਡ, ਖੇਡ ਕੇ ਆਇਆ ਵੇ ਤੇ ਆ ਕੇ ਫੋਨ ਦੇਖਿਆ ਦੇ ਨਾਲ ਹੀ ਸੋ ਗਿਆ। ਉਹਨੂੰ ਉੱਠੇਗਾ ਫਿਰ ਫੋਨ ਵੇਖੇਗਾ ਫੇਰ ਉਹ ਖੇਡਣ ਲੱਗ ਜੇਗਾ
ਜੀ, ਜੀ
ਹੋਰ ਤੁਹਾਡੇ ਘਰ ਦਾ ਮਾਹੌਲ ਕਿਵੇਂ, ਜਿਹਾ ਬੱਚੇ ਖੇਡਦੇ ਫੋਨ, ਫੋਨ ਵੇਖਦੇ ਨੇ ਕਿ ਨਹੀਂ
ਹਾਂਜੀ, ਹਾਂਜੀ ਸਾਡੇ ਘਰ ਦਾ ਵੀ ਮਾਹੋਲ ਇਹੀ ਹੈ, ਬੱਚੇ ਪੂਰਾ ਦਿਨ ਸ਼ਰਾਰਤਾਂ ਕਰਦੇ ਨੇ ਫੋਨ ਦੇਖਦੇ ਨੇ ਟੀਵ ਦੇਖਦੇ ਨੇ ਔਰ ਗੰਦੀ, ਗੰਦੀ ਚੀਜ਼ਾਂ ਖਾਂਦੇ ਨੇ ਜਿਹਦੇ ਨਾਲ ਓਨਾ ਦੀ ਬੋਡੀ ਔਰ। ਹਾਂ ਫੁੱਲ ਕਾਫੀ ਕੈਮੀਕਲਸ ਵਾਲੀ ਚੀਜ਼ਾਂ ਖਾਂਦੇ ਨੇ ਉਹ
ਅੱਛਾ, ਅੱਛਾ ਨਹੀਂ ਵੈਸੇ ਤਾਂ ਬਜ਼ਾਰ ਫਾਸਟ ਫੂਡ ਵਿੱਚ ਖਾਣਾ ਨੀ ਚਾਹੀਦਾ ਬੱਚਿਆਂ ਨੂੰ ਤਾਂ ਸਰੀਰ ਡਿਸਟਰਬ ਹੋ ਜਾਂਦਾ ਬੱਚਿਆਂ ਨੂੰ ਤਾਂ ਵੈਸੇ ਵੀ ਜਿੱਥੇ ਅਸੀਂ ਬੱਚਿਆਂ ਨੂੰ ਰੋਕਣੇ ਵੀ ਆ ਟੀ ਵੀ ਵੇਖਣ ਵਸਤੇ ਉਹ ਬਾਹਰ ਗਲੀ ਚ ਖੇਡਣ ਚਲੇ ਜਾਂਦੇ ਨੇ ਉਧਰੋਂ ਹੀ ਮਤਲਬ ਬੱਚਿਆਂ ਨੂੰ ਖੇਡ, ਖੇਡ ਕੇ ਮਾਰ ਕੇ ਆਉਂਦੇ ਨੇ
ਜੀ, ਜੀ
ਹੂੰ ਤੇ ਹੁਣ ਮੈਂ ਉਹਨੂੰ ਪੈਸੇ ਬੜੇ ਲੱਗਦੇ ਤੇ ਮੈਂ ਬਾਜ਼ਾਰਾਂ ਚ ਪਾਤ ਪੇਜ ਤੇ ਦਈਏ ਬੱਚਿਆਂ ਨੂੰ ਕੋਸਲੀ ਬੜੇ ਉਹਨੇ ਦੋ, ਦੋ ਹਜ਼ਾਰ ਲੱਗਦੇ ਨੇ
ਜੀ, ਜੀ ਤੁਸੀਂ ਇੱਕ ਅੱਛੀ ਕਲਾਸ ਦੇਖ ਕੇ ਤੁਸੀਂ ਜਇਨ ਕਰਵਾ ਸਕਦੇ ਹੋ।
ਆਹੋ ਬਸ ਮੈਂ ਇਹ ਸੋਚ ਹੀ ਰਹੀ ਸੀ, ਮੈਂ ਕਿਹਾ ਚੱਲ ਦੂਜਿਆਂ ਨੂੰ ਫੋਨ ਦੂਜਿਆਂ ਨੂੰ ਫੋਨ ਕਰਕੇ ਨਾ ਪੁੱਛੀਏ ਤੁਸੀਂ ਗਰਮੀਆਂ ਚ ਕੀ ਕਰਦੇ ਵੀ ਗਰਮੀ ਬਹੁਤ ਜ਼ਿਆਦਾ ਵੇ ਅੰਦਰ ਬੈਠਾ ਜਾਂਦਾ ਤੇ ਹੈ ਹੀ ਨਾ ਰਸੋਈ ਚ ਕੰਮ ਵੀ ਨੀ ਹੁੰਦਾ ਪਿਆ। ਗਰਮੀ ਕਾਰ ਕੇ
ਜੀ, ਜੀ
ਹੁਣ ਰਸੋਈ ਚ ਵੀ ਨਹੀਂ ਗਰਮੀ ਹੁੰਦੀ ਏਸੀ ਬਿਨਾਂ ਰਿਹਾ ਨਈ ਜਾਂਦਾ। ਉਹ ਬੱਚੇ ਨੇ ਉਹ ਬਾਹਰ ਖੇਡਦੇ ਰਹਿੰਦੇ ਨੇ ਗਰਮੀਆਂ ਚ ਹੂੰ
ਜੀ, ਜੀ
ਹਾਂਜੀ ਹੋਰ ਤੁਸੀਂ ਤੁਹਾਡਾ ਕੀ ਰਾਏ ਹੈ? ਅ
ਸਾਡਾ ਤਾਂ ਇਹੀਹਾ ਹੈ ਕਿ ਆਪਣੇ ਬੱਚੇ ਦਾ ਡੇਲੀ ਰੂਟੀਨ ਬਣਾਓ ਜਿਹਦੇ ਨਾਲ ਸਵੇਰੇ ਉੱਠ ਕੇ ਵੋਕ ਕਰਨ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਕਰਨ ਫੈਮਲੀ ਨਾਲ- ਜੋ ਫੈਮਲੀ ਦੇ ਵਿੱਚ- ਹੈਗੇ ਨੇ ਬੱਚੇ ਉਹ ਕਾਫੀ ਅੱਛਾ ਗਰੋਥ- ਕਰਦੇ ਨੇ ਬੱਚੇ ਮਾਇੰਡ ਤੋਂ ਵੀ ਔਰ ਬੋਡੀ ਤੋਂ ਵੀ ਮਤਲਬ ਫਿਜੀਕਲੀ ਔਰ ਮੈਂਟਲੀ ਦੋਨਾਂ ਤੋਂ-
ਅੱਛਾ-ਅੱਛਾ ਉਹ ਤੇ ਗੱਲ ਐ ਨਾ ਕਿ ਬ- ਉਹ ਸਕੂਲ ਦੇ ਕੰਮ ਵੀ ਤਾਂ ਨਹੀਂ ਨਾ ਕਰਦੇ ਹਰ ਉਹਨਾਂ ਦਾ ਖੇਡਣ ਵੱਲ ਧਿਆਨ ਨੇ ਖੇਡੀ ਜਾਂਦੇ ਪਏ ਨੇ - ਖੇਡੀ ਜਾਂਦੇ-
ਜੀ-ਜੀ ਤੁਸੀਂ ਟਾਈਮ ਨਿਕਾਲ ਕੇ ਆਪਣੇ ਬੱਚੇ- ਚਲੀ ਡੇਲੀ ਰੂਟੀਨ ਬਣਾ ਸਕਦੇ ਹੋ, ਜੋ ਓਨਾ ਨੂੰ ਇੱਕ ਅਧਾ ਘੰਟਾ ਸਵੇਰੇ ਰ ਇਕ ਅਧਾ ਘੰਟਾ ਸ਼ਾਮੀ ਸਟਡੀ ਕਰਵਾਓ ਐਕਟੀਵਿਟੀਸ ਕਰਵਾਓ। ਆਪਣੇ ਬੱਚਿਆਂ ਨਾਲ ਜਿੰਨਾ ਹੋ- ਸਕਦਾ ਹੈ। ਖੁਦ ਇੰਜੋਏ ਕਰੋ ਔਰ ਉਹਨਾ ਨੂੰ-
ਹਾਂ। ਐਜਂ ਐ ਹੋ ਸਕਦਾ ਵ, ਐ ਹਾਂ ਇਹ ਹੋ ਸਕਦਾ, ਐ ਹੋ ਸਕਦਾ ਵ- ਹੂੰ ਹੋਰ ਤੁਸੀਂ ਦੱਸੋ- ਤੁਹਾਡੇ ਹੁਣ ਬੱਚੇ ਛੁੱਟੀਆਂ ਕਿਵੇਂ- ਚੱਲ ਰਹੀਆਂ ਨੇ ਅੱਜ ਕੱਲ੍ਹ-
ਬੋਰ ਹੀ ਹੋ ਰਿਹਾ ਘਰ ਬੈਠੇ ਹੋਏ।
ਕਿਤੇ ਘੁੰਮਣ ਨੀ ਗਏ?
ਨਹੀਂ, ਨਹੀਂ ਅਸੀਂ ਕਿੱਧਰ ਘੁੰਮਣ ਨੀ ਗਏ ਹਜੇ ਕਿਉਕਿ ਗਰਮੀ ਬਹੁਤ ਪੈ ਰਹੀ ਹੈ ਦੇਖੋ ਘਰ ਤੋਂ ਬਾਹਰ ਬਹੁਤ ਗਰਮੀ ਹੈਗੀ ਹੈ। ਹੋਰ ਸਾਡੇ ਸ਼ਹਿਰ ਵਿੱਚ ਵੀ ਬਹੁਤ- ਗਰਮੀ ਹੈ, ਇਸ ਕਰਕੇ ਹਜੇ ਕਿੱਧਰ ਗਏ ਨਹੀਂ ਹੈਗੇ ਅਸੀਂ ਗਰਮੀ ਵਿੱਚ-
ਅੱਛਾ-ਅੱਛਾ ਹਾਂ ਗਰਮੀ ਤਾਂ ਬਹੁਤ ਜ਼ਿਆਦਾ ਵ ਬਹੁਤ ਗਰਮੀ- ਦੁਪਹਿਰ ਦੀ ਗਰਮੀ ਹੋ ਜਾਂਦੀ- ਬਸ-ਬਸ
ਜੀ-ਜੀ
ਦੁਪਹਿਰ ਤੇ ਜ਼ਿਆਦਾ ਗਰਮੀ ਹੁੰਦੀ ਐ।
ਜੀ
ਤੇ ਹੁਣ ਅਸੀਂ ਜਰਾਸੀ ਅਸੀਂ ਘੁੰਮਣ ਗਏ ਸੀ ਬਾਹਰ- ਹਜ਼ੂਰ ਸਾਹਿਬ ਤੇ ਬੜੀ ਗਰਮੀ ਸੀ, ਬਹੁਤ ਜ਼ਿਆਦਾ- ਗਰਮੀ ਸੀ।
ਜੀ-ਜੀ
ਹੂੰ ਹੋਰ- ਤੇ ਤੁਸੀਂ ਬੱਚਿਆਂ ਨੂੰ ਕਿੱਥੇ ਪਾਓ ਜਾਣਾ-
ਦੇਖੋ ਮੈਂ ਵੀ ਕੋਈ ਇੰਗਲਿਸ਼ ਸਪੀਕਿੰਗ ਕੋਰਸ ਦੀ ਕਲਾਸ ਵਗੈਰਾ ਦੇਖ ਰਹੀ ਹਾਂ ਅਗਰ ਕੋਈ ਅੱਛੇ ਰੇਟ ਵਿੱਚ ਕੋਈ ਲੋਕਲ ਵਿੱਚ ਹੀ ਮਿਲ ਜਾਂਦੀ ਹੈ ਤਾਂ ਬਹੁਤ ਵਧੀਆ ਹੈ ਕਿਉਂਕਿ ਗਰਮੀ ਵਿੱਚ ਇੰਨੀ ਦੂਰ ਜਾਇਆ ਨਹੀਂ ਜਾਂਦਾ।
ਆਹੋ
ਜੋ ਕਿ ਸਾਡੇ ਏਰੀਏ- ਬਹੁਤ ਇੱਕ ਲਿਮਿਟ ਹੈਗੀ, ਆ ਇਸ ਚੀਜ਼ ਦੀ ਮਤਲਬ ਬਹੁਤ ਰੇਅਰ ਹੈ ਕਿ ਕੋਈ ਕੋਈ ਇਸ ਕੋਰਸ ਨੂੰ ਕਰਵਾਉਦਾ ਹੈਗਾ।
ਹੂੰ ਹੁਣ ਗਰਮੀ ਜ਼ਿਆਦਾ ਨਾ ਬੱਚੇ ਵੀ ਥੱਕ ਜਾਂਦੇ ਛੋਟੇ ਛੋਟੇ ਬੱਚੇ ਨੇ ਬੱਚੇ ਜ਼ਿਆਦਾ ਕੀ ਕਰਨਾ ਉਹਨਾਂ ਨੂੰ ਤਾਂ ਟਾਈਮ ਚਾਹੀਦਾ ਨਾ ਖੇਡਣ ਲਈ
ਜੀ -ਜੀ। ਕਿਉਂਕਿ ਅਗਰ ਬੱਚੇ ਖੇਲਣਗੇ ਨੀ ਐਕਟੀਵਿ ਵਟੀ ਨਹੀਂ ਕਰੇਗੇ ਤੋ ਗਰੋ ਕਿੱਦਾਂ ਕਰੇਗੇ ਬੱਚੇ।
ਹਾਂ ਬਿਲਕੁਲ ਸਹੀ ਕਹਿ ਰਹੇ ਤੁਸੀ ਇਹੀ ਤਾਂ ਸੋਚ ਰਹੀ ਸੀ ਮੈਂ ਕਿਹਾ ਬੱਚਿਆਂ ਨੂੰ ਕਿੱਥੇ ਪਾਈਏ ਫੋਨ ਟੀ ਵੀ ਚੰਗਾ ਤੇ ਬੱਚਾ ਕਿਤੇ ਕੁਛ ਸਿੱਖ ਹੀ ਲੈਣ। ਪਰ ਏ ਵੀ ਨਾ ਸਾਰੀ ਮਾਵਾਂ ਤੇ ਹੀ ਆ ਜਾਂਦੀ ਆ ਨਾ ਛੱਡ ਕੇ ਵੀ ਆਓ ਬੱਚਿਆਂ ਨੂੰ ਲੈ ਕੇ ਵੀ ਆਓ ਹੁਣ ਬੱਚੇ ਕਹਿੰਦੇ ਨਾਨੀ ਘਰ ਜਾਣਾ ਵੈਂ।
ਪੇਰੈਂਟਸ ਵਿਚ ਜਿਆਦਾਤਰ ਇਨਵਲਵ ਮਦਰ ਹੀ ਹੁੰਦੀ ਹੈ ਜੋ ਇਹ ਸਬ ਦੇਖਦੇ ਕਿਉੰਕਿ ਸਾਡੇ ਰੀਅਰ ਮੋਸਟਲੀ ਇੰਡੀਅਨ ਵਿਚ ਇੰਡੀਅਨ ਮਤਲਬ ਹਾਊਸ ਵਾਈਫ ਹੀ ਮੋਸਟ ਹੈਗੀਆ ਨੇ ਜਿਆਦਾ ਤੇ ਇਸ ਕਰਕੇ ਉਹਨਾ ਦੇ ਵਿਚ ਆਹੀ ਹੈ ਕਿ ਸਾਰੀ ਰਿਸਪੋਂਸਬਿਲਿਟੀ ਬੱਚੇ ਦੀ ਪੇਰਟਸ ਵਿਚ ਮਾਂ ਨੂੰ ਹੀ ਹੁੰਦੀ ਹੈ।
ਆਹ ਤੁਹਾਡੀ ਵੀ ਸਹੀ ਕਿਹਾ।
ਜਿਹਦੇ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ। ਘਰ ਦਾ ਵੀ ਕੰਮ ਸਾਰਾ ਦੇਖਣਾ ਬਾਲਣਾ ਔਰ ਬੱਚੇ ਨੂੰ ਵੀ ਦੇਖਣਾ
ਹੂੰ ਹੈ ਨਾ ਬੱਚੇ ਨਾਨੀ ਘਰ, 'ਚ ਜਾਣ ਅਸਤੇ ਕਹਿੰਦੇ ਨੇ ਨਾਨੀ ਘਰ ਜਾਣਾ ਹੁਣੇ ਨੇ ਟਿਊਸ਼ਨਾਂ ਵੀ ਪੜ੍ਹਨੀਆਂ ਬੱਚੇ ਜਾਨਾ। ਉਹਨਾਂ ਨੂੰ ਕੀ ਸਮਝਾਈਏ ਕਿ ਪਹਿਲੇ ਪੜ੍ਹਾਈ ਕਰ ਲਓ ਉਸਦੇ ਬਾਅਦ ਫ ਨਾਨੀ ਕ ਜਾਣਾ ਉਹ ਰੋਣ ਲੱਗ ਜਾਂਦੇ ਨੇ ਬੱਚੇ ਲੋਕਲ ਆਉਂਦੇ ਨੇ। ਮਗਰ ਬੈ ਜਾਂਦੇ ਨੇ ਹੁਣ ਬੱਚੇ ਮਗਰ ਪਏ ਦੇ ਨੇ ਘੁਮਾ ਕੇ ਲੈ ਕੇ ਆਓ। ਦੇਖੋ ਕਿੱਥੇ ਜਾਂਦੇ ਹਾਂ ਅਸੀਂ ਹੁਣ। ਘੁੰਮਣ ਗਰਮੀ ਜ਼ਿਆਦਾ ਵੈ
ਆਪਣੀ ਬੱਚਿਆ ਘੁਮਾਉਣਾ ਫਿਰਉਣਾ ਵੀ ਬਹੁਤ ਜ਼ਰੂਰੀ ਹੈ।
ਹੂੰ ਇਹ ਵੀ ਦਿੱਕਤ ਹੈ ਨਾ
ਜੀ -ਜੀ
ਹੋਰ ਤੁਸੀਂ ਦੱਸੋ ਤੁਸੀਂ ਕਿੱਥਰ ਕਿੱਥੇ ਨੀ ਗਏ ਹਜੇ ਤੱਕਾ
ਨਹੀਂ-ਨਹੀਂ ਅਸੀਂ ਕਿੱਧਰ ਨਹੀਂ ਗਏ। ਨਹੀਂ ਹਜੇ ਜਾਣਾ ਹੈ ਪਰ ਨਹੀਂ -ਨਹੀਂ ਹਜੇ ਨਹੀਂ ਗਏ। ਜੀ, ਠੀਕ ਹੈ।
ਹੋਰ ਹੁਣ ਬਸ ਏਹੀੳ ਸੋਚ ਤੇ ਅਸੀ ਹੁਣ ਬੁਨ ਬੱਚੇ ਸੁੱਤੇ ਪਏ ਨੇ ਹੁਣ ਇਹਨਾਂ ਨੇ ਉੱਠਣਾ ਨਾਲ ਹੀ ਸੈਕਲ ਚੁੱਕ ਕੇ ਇਹਨਾਂ ਨੇ ਬਾਹਰ ਚਲੇ ਜਾਣਾ ਵਾ ਘੁੰਮਣ ਆਸਤੇ ਫੇਰ ਆਨਾ ਰੋਣਾ। ਰੋ-ਰੋ ਫੇਰ ਆਣਗੇ। ਫੇਰ ਰੋਟੀ- ਰੂਟੀ ਖਾਣਗੇ ਫ਼ੇਰ ਸੋ ਜਾਣਗੇ। ਬਸ ਸਾਰੀ ਗਰਮੀ ਇਂਝ ਹੀ ਨਿਕਲ ਜਾਣੀ ਏ, ਉਹਨਾਂ ਦੀ ਤਾਂ।
ਛਿੱਕਿਆ
ਹੋਰ ਦੱਸੋ
ਵਧੀਆ
ਮੈਂ ਬਸ ਮੈਂ ਸੋਚ ਰਹੀ ਸੀ ਕਿ ਜੇ ਬੱਚੇ ਨੂੰ ਅਸੀਂ ਦੱਸ ਦੂਸਰੇ ਮਤਲਬ ਚੀਜ਼ ਪਾਉਦੇ ਵੀ ਹਾਂ ਇਸ ਉਹਨਾਂ ਨੂੰ ਸਵੀਮਿੰਗ ਦਾ ਜ਼ਿਆਦਾ ਬੈਨੀਫਿਟ ਹੈ ਕਿ ਨਹੀਂ ਹੈ ਕਿ ਕੋਰਸ ਪਾਦੀ ਹੈ
ਸਵੀਮਿੰਗ ਇੱਕ ਬੱਚੇ ਦੀ ਫਿਜ਼ਕਲੀ ਉਹਦੇ ਲਈ ਹੈ ਬੈਨੀਫਿਟ ਮੈਂਟਲੀ ਬਹੁਤ ਰੇਅਰ ਹੈ, ਕਿ ਕਿਉਂਕਿ ਉਸ ਚੀਜ਼ ਲਈ ਉਹਨੂੰ ਸਵੀਮਿੰਗ ਆਏਗੀ। ਸੱਟਡੀ ਦੇ ਬੇਸ ਤੇ ਉਹਦੇ ਲਈ ਬੋਹਤ ਅਲਗ ਟੋਪਿਕ ਏ। ਬਹੁਤ ਅਲਗ ਹੈ। ਸਵੀਮਿੰਗ ਇਹ ਕਿ ਤੁਹਾਡਾ ਬੱਚਾ ਸੱਵਸਥ ਰਹੇਗਾ। ਐਕਟੀਵਿਟੀ ਕਰੇਗਾ ਬਹੁਤ ਅੱਛੀ। ਜਿਦੇ ਨਾਲ ਥੋੜਾ ਮਾਇੰਡ ਵੀ ਫਰੈਸ਼ ਰਹੇਗਾ ਬੱਚੇ ਦਾ। ਅਗਰ ਉਹਨੂੰ ਉਸ ਸਟੇਜ ਟਰੱਸਟ ਆਉਂਦਾ ਤੇ
ਹਾਂ, ਸਹੀ ਕਿਹਾ, ਸਹੀ ਕਿਹਾ। ਮੈਂ ਕਿਹਾ ਹੋਰ ਮੈਂ ਪਾਪਾ ਨੂੰ ਕਿਹਾ ਮੈਂ ਕਹਿੰਦੇ ਚੱਲ ਦੇਖ ਨਿਆ ਮੈਂ ਗਈ ਵੀ ਸੀ। ਟੀਚਰ ਪੁੱਛਣ ਵਾਸਤੇ ਆ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਭੇਜ ਦੇਣਾ। ਹੁਣ ਗਰਮੀ ਇੰਨੀ ਹੁੰਦੀ ਹੈ ਤਾਂ ਬੱਚਿਆਂ ਨੂੰ ਕਿਵੇਂ ਬੱਚਿਆਂ ਨੂੰ ਛੱਡ ਛੋੜ
ਜੀ ਜੀ
ਹੋਰ ਤੁਸੀਂ ਪਾਇਆ ਕਿਤੇ ਬੱਚਿਆਂ ਨੂੰ ਕਿ ਨਹੀਂ
ਕਿਉਂ ਸਵੀਮਿੰਗ ਔਰ ਟੀਚਿੰਗ ਕਲਾਸ ਲਈ, ਇੰਗਲਿਸ਼ ਸਪੀਕਿੰਗ ਕਲਾਸ ਲਈ ਜ਼ਰੂਰ ਅਸੀਂ ਕਰਾਂਗੇ ਜੀ
ਖਣੀ ਮੈਂ ਕਿਸੇ ਨੂੰ ਪੁੱਛਣੀ
ਓਕੇ ਓਕੇ, ਬਾਏ, ਓਕੇ